ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ।
ਸਾਸੀ ਕਾਲ ਜੀ। ਅੱਜ ਤ ਕਿਵੇਂ ਫੋਨ ਆ ਗਿਆ ਤੁਹਾਡਾ?
ਬਸ ਜੀ, ਅਸੀਂ ਤੇ ਕਰਦੇ ਰਹਿੰਨੇ ਆ ਯਾਦ ਤੁਸੀਂ ਨੀ ਕਰਦੇ ਹੈਗੇ।
ਅੱਛਾ ਜੀ
ਪਹਿਲੇ ਵੀ ਹਾਂ, ਪਹਿਲੇ ਵੀ ਕੀਤਾ ਮੈਂ ਦੋ ਤਿੰਨ ਵਾਰੀ ਤੁਸੀਂ ਫੋਨ ਈ ਨੀ ਚੁੱਕਿਆ।
ਬਸ ਜੀ ਧਿਆਨ ਈ ਨੀ। ਬਸ, ਐਂਵੀ ਕੰਮਾਂ ਚ ਈ ਲੱਗੇ ਰਹੀਦਾ ਘਰ ਚ ਅਸੀਂ ਕਿੱਥੇ ਜਾਣਾ। ਸਾਡੇ ਘਰ ਦੇ ਕੰਮ ਈ ਨੀ ਸਾਨੂੰ ਕਿਦਰੇ ਜਾਣ ਦਿੰਦੇ। ਅਸੀ ਘਰ ਜੋਗੇ ਰਹਿ ਗਏ ਆ।
ਅੱਗੇ ਹੋਵਾਂਗੇ ਕੋਈ ਕੰਮ ਨਹੀਂ ਧਿਆਨ ਦਿੰਦਾ ਫੋਨ ਚ। ਸਾਨੂੰ ਪਤਾ ਹੀ ਨਹੀਂ ਹੁੰਦਾ ਕਿੱਥੇ ਹੁੰਂਦਾ ਵਾ। ਸਾਰਾ, ਸਾਰਾ ਦਿਨ ਐਵੇਂ ਨਿਕਲ ਜਾਂਦਾ ਵਾ। ਬੜੇ ਲਾਂਬੇ ਮਿਲਦੇ ਨੇ ਮੈਨੂੰ ਤੇ, ਭੈਣਜੀ ਤੁਹਾਨੂੰ ਫੋਨ ਕਰਦੇ ਪਏ ਸੀ ਕਿ ਸੀ ਭੈਣ-ਭਰਾ ਵੀ ਕਹਿੰਦੇ ਨੇ ਤੇਰੇ ਕੋਲ ਤਾਂ ਟੈਮ ਈ ਨੀ ਹੈਗਾ, ਤੈਨੂੰ ਦਾਦੀ ਬਨ ਗਈ ਐ। ਤੇਰੇ ਕੋਲ ਤਾਂ ਟੈਮ ਈ ਨੀ ਹੈਗਾ। ਨਾ ਫ਼ੋਨ ਕਰਨੀ ਏ, ਨਾ ਸਾਨੂੰ ਮਿਲਣ ਆਦੀ ਆ ਕੀ ਕਰਾਂ ਦੱਸੋ? ਮੈਂ ਕੀ ਕਰਾਂ? ਫਸ ਗਈ ਆ ਐ ਤੇ। ਹੁਨ ਜਿੰਮੇਵਾਰੀਆਂ ਵੀ ਜਦੋਂ ਜਿੰਮੇਵਾਰੀਆਂ ਵੱਧ ਜਾਂਦੀਆਂ ਨੇ ਬੱਚੇ ਵਿਆਹ ਵੁਅਹ ਕੇ ਸਾਰੇ ਵਿਹਲੇ ਹੋ ਗਏ ਹੋ ਤੁਸੀਂ, ਤੁਸੀਂ ਆਇਆ ਜਾਇ ਹੁਣ ਐ ਨੀ ਪਤਾ ਸਗੋਂ ਫਸ ਜਾਂਦਾ ਬੰਦਾ ਤੇ ਸਾਰਾ ਦਿਨ
ਹਾਂ ਏ ਤੇ ਹੈ। ਓ ਤੇ ਹੈ ਦੇਖੋ ਘਰ ਗ੍ਰੇਸਤੀ ਦੇ ਵਿੱਚ ਬੰਦਾ ਧਸਦਾ ਈ ਜਾਂਦਾ ਵ। ਕੋਈ ਬੰਦਾ ਅਸੀਂ ਕਹਿੰਨੇ ਈ ਆ ਵੀ ਅਸੀਂ ਫਰੀ ਹੋਜਾਗੇ ਜਲਦੀ ਬੱਚੇ ਵੱਡੇ ਹੋ ਜਾਣ ਫਰੀ ਹੋਜਾ ਗੇ ਨਈ ਹੁੰਦੇ। ਫੇਰ ਕਹਿਨੇ ਬੱਚੇ ਵਿਆਹੇ ਜਾਣ ਫ੍ਰਰੀ ਹੋ ਜਾਗੇ, ਫੇਰ ਵੀ ਨੀ ਹੁੰਦੇ ਫੇਰ ਕਹਿਣੇ ਬਚ ਬੱਚੇ ਹੋ ਜਾਣ ਹੋਰ ਬੱਚਿਆਂ ਦੇ ਫੇਰ ਫ੍ਰੀ
ਮੈਂ ਕਹਿਣੀ ਤਾਂ ਐਵੇਂ ਈ ਆ ਮੈਂ ਤੇ ਜਿੰਨਾ ਅੱਗੇ ਤੇ ਮੈਂ ਆਪਣੇ ਵਾਸਤੇ ਟੈਮ ਕੱਢ ਲੈਂਦੀ ਸਾਂ। ਕਿਧਰੇ ਹੋ ਵੀ ਆਦੀ ਸਾਂ। ਘੁੰਮ ਵੀ ਆਉਂਦੀ ਸਾਂ। ਹੁਣ ਤੇ ਮੈਂ ਤੇ ਐਸਾ ਫਸ ਗਈ ਹੋਈ ਹਾਂ ਘਰ ਦੇ ਵਿੱਚ ਮੇਰੇ ਤੇ ਮੇਰੀਆਂ ਤੇ ਫਰੈਂਡਸ ਬੜੀਆਂ ਅੱਛੀਆ ਹੈਲੋ? ਕੀ ਗੱਲ ਆਵਾਜ਼ ਨੀ ਆ ਰਈ ਭੈਣ ਜੀ?
ਆਵਾਜ਼ ਨੀ ਆ ਰਈ।
ਹੈਲੋ-ਹੈਲੋ ਹੈਲੋ
ਅੱਛਾ ਨਈ ਮੈਨੂੰ ਤ ਆ ਰਈ ਆਵਾਜ਼ ਤੁਹਾਡੀ।
ਅੱਛਾ, ਅੱਛਾ ਮੈਂ ਮੈਨੂੰ ਤੁਹਾਡੀ ਨਾ ਵਿੱਚ ਆਵਾਜ਼ ਘੱਟ, ਘੱਟ ਆ ਰਹੀ ਸੀ ਹੁਨ ਠੀਕ ਆ ਰਹੀਏ ਵੈਸੇ ਹਾਂ
ਕਿਸੇ ਵੇਲੇ ਨਾ ਹੋ ਜਾਂਦਾ ਨੈਟਵਰਕ ਇਸ਼ੂ ਹੋ ਜਾਂਦਾ ਐ।
ਹਾਂ, ਹਾਂ ਓਈ ਨਾ, ਹਾਂ- ਹਾਂਜੀ, ਹਾਂਜੀ। ਹੁਨ ਤੁਹਾਡੇ ਬੱਚੇ, ਤੁਹਾਡੇ ਬੱਚੇ ਪਤੰਗਾਂ-ਪੁਤੰਗਾਂ ਉਡਾਉਂਦੇ ਪਏ ਨੀ ਉਡਾਉਂਦੇ ਪਏ?
ਕਿੱਥੇ ਛੋਟਾ ਉਡਾਦਾ ਸੀ, ਹੁਨ ਤੇ ਉਹ ਵੀ ਹੁਣ ਕ੍ਰਿਕਟ ਵੱਲ ਲੱਗਾ ਹੋਇਆਵੇ ਸਵੇਰੇ ਸ਼ਾਮੀ ਚਲਾ ਜਾਂਦਾ ਵ ਮੈਚ ਖੇਡਣ
ਓਹੀ ਮੈਂ, ਸਹੀ ਕਹਿ ਰਹੇ ਓ। ਨਾ ਪਤੰਗਾ ਉਡਾਉਣ ਨਾ ਜਰਾ ਧਿਆਨ ਰੱਖਿਆ ਕਰੋ ਬੱਚਿਆਂ ਦਾ ਨਾ ਅੱਜ-ਕੱਲ੍ਹ ਚਾਈਨੀਜ਼ ਮਾਂਜੇ ਨਾਲ ਨਾ ਬੜੇ ਐਕਸੀਡੈਂਟ ਹੋ ਰਹੇ ਨੇ। ਚਾਈਨੀਜ਼ ਮਾਂਜਾ ਤੇ ਨੀ ਲਿਆਂਦੇ ਤੁਹਾਡੇ ਬੱਚੇ? ਛੇ
ਨਹੀਂਨ ਮਨਾ ਕੀਤਾ ਸੀ ਹੁਣ ਤੇ ਮ ਇੱਧਰਲੇ ਪਾਸੇ ਸਾਡੇ ਇੱਕ ਦੋ ਦੁਕਾਨਾਂ ਸੀ। ਉਥੇ ਤੇ ਬੈਨ ਲਗਾ ਤਾ ਸੀ ਪੁਲਿਸ ਵਾਲੇ ਆਏ ਉਹਨਾਂ ਨੇ ਛਾਪਾ ਮਾਰਿਆ। ਉਹ ਪਤਾ ਕਿਸੇ ਦਾ ਇੱਕ ਜਾਣੇ ਦਾ ਗਲਾ ਕਦੇ
ਹਾਂ ਸਾਡੇ ਵੀ ਮੈਂ ਇੱਥੇ ਮਹੱਲੇ ਚ ਸਾਡੇ ਵੀ ਨਾ ਇੱਕ ਮੁੰਡਾ ਹੈਗਾ ਏ ਉਹ ਵੀ ਨਾ ਪਤੰਗ ਅਹ ਚਾਈਨੀਜ਼ ਉਹਨੂੰ ਵੀ ਪਤੰਗਾਂ ਦਾ ਬੜਾ ਸ਼ੌਂਕ ਹੈਗਾ ਸੀ। ਤੇ ਉਹ ਚਾਈਨੀਜ਼ ਮਾਂਝੇ ਨਾਲ ਮਤਲਬ ਉਹਦੀ ਕੱਟੀ ਗਈ ਡੋਰ ਤੇ ਉਹ ਪਤਾ ਨੀ ਕਿਸੇ ਬੱਚੇ ਦੇ ਗਲੇ ਵਿੱਚ ਲੱਗ ਗਈ ਮਹਲੇ ਦਾ ਹੀ ਹੈਗਾ ਏ ਤੇ ਮੈਨੂੰ ਤੇ ਵੇਖ ਕੇ ਬੜਾ ਹੀ ਦੁੱਖ ਲੱਗਿਆ।
ਹਾਂ ਬਸ ਹੈਹੀ ਨਾ ਇਹ ਨਵੀਂ, ਨਵੀਂ ਚੀਜ਼ਾਂ ਨਿਕਲ ਗਈਆਂ ਨੇ ਨੁਕਸਾਨ ਇਹਦੇ ਜ਼ਿਆਦਾ ਨੇ ਬੱਚੇ ਤੇ ਸ਼ੋਕ, ਸ਼ੋਕ
ਪਤਾ ਨੀ ਕਿਉਂ ਨੀ ਬੰਦ ਕਰਦੇ ਹੈਗੇ। ਚਾਈਨੀਜ਼ ਮਾਝਾ ਤੇ ਬੰਦ ਕਰਨਾ ਚਾਹੀਦਾ ਇਹਨਾਂ ਨੂੰ
ਹਾਂ ਫਿਰ ਕਰਦੀ ਹੈ ਗੌਰਮੈਂਟ ਦੇ ਵੱਲੋਂ ਛਾਪ ਤੇ ਕੀ ਕਰਦੇ ਨੇ ਇਹ ਸਾਨੂੰ ਆਪ ਵੀ ਧਿਆਨ ਰੱਖਣਾ ਚਾਹੀਦਾ ਹੈ ਪੇਰੈਂਟਸ ਨੂੰ ਖੁਦ ਵੀ ਚਾਹੀਦਾ ਹੈ ਕਿ ਬੱਚੇ ਨੂੰ ਦੇਖੋ ਅਸੀਂ ਇੱਕ ਆਪਣੇ ਬੱਚੇ ਨੂੰ ਨੀ ਮੋੜਾਂਗੇ ਤੇ ਕੋਈ ਹੋਰ ਦੂਜਾ ਵੀ ਨੀ ਮੋੜੇਗਾ। ਕੱਲ ਨੂੰ ਕਿਸੇ ਹੋਰ ਦੇ ਬੱਚੇ ਦੇ ਕਿਸੇ ਹੋਰ ਦੇ ਬੱਚੇ ਨੂੰ ਅਗਰ ਲੱਗ ਰਹੀ ਹੈ ਤੇ ਕੱਲ ਨੂੰ ਸਾਡੇ ਬੱਚੇ ਨਾਲ ਵੀ ਤੇ ਹਾਦਸਾ ਹੋ ਸਕਦਾ ਹੈ।
ਹੁਣ ਆਉਂਦੀ ਰਹਿੰਦੀਆਂ ਦੇਖੋ ਨਿਊਜ਼ ਅਖ਼ਬਾਰਾਂ ਚ ਆਉਂਦੀਆਂ ਹੀ ਰਹਿੰਦੀਆਂ ਨੇ ਅਸੀ ਤਾਂ ਸਕੂਟਰ ਤੇ ਜਾ ਰਿਹਾ ਸੀ ਜਿਵੇਂ ਕੋਈ ਉਹਦੇ ਗਰਦਨ ਚ ਕੱਟ ਲੱਗ ਗਿਆ।
ਹਾਂਜੀ ਹਾਂ ਹੁੰਦੇ ਨੇ ਅਰੇ ਤੁਸੀਂ ਇਹ ਮਾਂਝੇ ਦੀ ਗੱਲ ਕਰਦੇ ਪਏਓ ਇੱਕ ਬਰੀਕ ਜੀ ਤਾਰ ਵੀ ਲੈ ਬੱਚੇ ਲਗਾਉਂਦੇ ਜੇ ਅੱਗੇ, ਅੱਗੇ
ਉਹ ਕਾਹਦੀ ਹੁੰਦੀ ਏ
ਬਰੀਕ ਜੀ ਪਤਲੀ ਜੀ ਤਾਰ ਜਿ ਹੁੰਦੀ ਜੀ ਉਹ ਡੋਰ ਵਾਕਨ ਨੀ ਹੁੰਦੀ ਹੈ ਨਾ ਉਹ ਲਗਾ ਕੇ ਤੇ ਉਡਾ ਲੱਗ ਜਾਂਦੇ ਨੇ ਥੋੜਾ ਜਿਹਾ ਹਿੱਸਾ ਮਤਲਬ ਅੱਗੇ, ਅੱਗੇ ਉਹ ਲਗਾ ਦੇਦੇ ਨੇ ਕਿ ਉਹਦੇ, ਉਹਦੇ ਨਾਲ ਤੇ ਦੇਖੋ ਕੱਟ ਹੀ ਜਾਏਗੀ ਆ। ਪੱਬੀ ਹੋਏ
ਹ
ਪੱਟੀ ਜਾਂਦੀ ਤੇ ਉਹ ਪਤਾ ਕਈ ਵਾਰੀ ਜਿਹੜੀ ਹੈ ਉੱਪਰ ਹਾਈ ਵੋਲਟੇਜ ਦੀਆਂ ਤਾਰਾਂ ਹੁੰਦੀ ਹੋਰ ਵਿਚ ਜਾ ਕੇ ਲੱਗਦੀ ਹੈ ਨਾ ਤੇ ਇੱਕੋਦਮ ਬਲਾਸਟ ਹੁੰਦਾ ਜੇ
ਕਰੰਟ ਦੱਸ ਇਹ ਤੇ ਗ਼ਲਤ ਕੰਮ ਨਾ ਇਹ ਤੇ ਬੜਾ ਖ਼ਤਰੇ ਵਾਲਾ ਕੰਮ ਇਹ ਹੁਣ ਕੱਲ ਵੀ ਆਇਆ ਦਾ ਸੀ ਅਖ਼ਬਾਰ ਚ। ਤੇ ਉਹ ਪਤੰਗ ਮੇਰੇ ਅ ਕੰਮ ਵਾਲੀ ਹੈਗੀ ਆ ਨਾ ਜਿਹੜੀ। ਓਹੀ ਦੱਸਦੀ ਪਈ ਕਹਿੰਦੀ ਮੇਰੇ ਮੇਰੇ ਭਤੀਜੇ ਕੇ ਸਾਰੇ। ਚੱਲ ਗਿਆ ਮੈਂ ਕਿਹਾ ਕਿਉਂ ਕਿਆ ਹੋ ਗਿਆ ਕਹਿ ਰਹੀ ਆਹ। ਉਹਦੇ ਪਤੰਗ ਲੁਟਨੇ ਗਆ ਥਾਂ ਵੋਹ। ਹਾਈ ਟੈਸ਼ਨ ਤਾਰ ਹੁੰਦੀ ਹੈ ਨਾ ਜਿਹੜੀ ਉਹ। ਹਾਈ ਵੋਲਟੇਜ ਵਾਲੀ ਉਹਦੇ ਨਾਲ ਉਹ ਉਹਨੂੰ। ਕਰੰਟ ਲੱਗ ਗਿਆ ਤੇ ਉਹਦੇ ਸਾਰੇ ਜਲ ਗਿਆ ਹੱਥ ਵੀ ਪੈਰ ਵੀ। ਤੇ ਵਿਚਾਰ ਹਾਂ ਵਿਚਾਰੀ ਰੋਂਦੀ ਪਈ ਸੀ ਕਹਿੰਦੀ। ਇੱਥੇ ਹੀ ਲੈ ਕੇ ਆਏ ਨੇ ਸ਼ਹਿਰ ਵਿੱਚ ਗਾਂਵ ਵਿੱਚ ਰਹਿੰਦੇ ਆ ਨਾ ਉਹਦੇ। ਪੇਕੇ ਤੇ ਫੇਰ ਉਹ ਕਹਿੰਦੀ ਇੱਥੇ। ਉੱਥੇ ਸ਼ਹਿਰ ਚ ਲੈ ਕੇ ਆਏ ਹੋਏ ਨੇ ਸ਼ਹਿਰ ਚ ਭਰਤੀ ਕਰਾਇਆ ਮੈਂ ਕਿਹਾ ਤੇ। ਬੜਾ ਹੀ ਕੰਮ ਖ਼ਰਾਬ ਏ ਬੱਚੇ ਇੱਕ ਤਾਂ ਆਪਦੇ। ਉੋਹ ਪੰਜ ਰੁਪਏ ਦੀ ਪਤੰਗ ਨੀ ਨਹੀਂ ਹੁੰਦੀ ਦੋ ਰੁਪਏ ਦੀ ਦਸ ਰੁਪਏ ਚਲੋ ਅੱਜ ਕੱਲ ਦਸ ਵੀਹ ਰੁਪਏ ਦੀ ਹੁੰਦੀ ਹੋਏਗੀ। ਪਹਿਲੇ ਹੁੰਦੀ ਸੀ ਦੋ ਰੁਪਏ ਦੀ ਚਲੋ ਹੁਣਦੇ ਪਤੰਗ ਵੀ ਦਸ ਤੋਂ ਘੱਟ। ਨਹੀਂ ਮਿਲਦੀ ਵੀਹ ਰੁਪਏ ਦੀ ਹੋ ਜਾਏਗੀ। ਤੇ ਉਹਦੇ ਪਿੱਛੇ ਦੇਖੋ, ਆਪਣੀ ਜਾਨ ਨੂੰ ਜੋਖਿਮ ਚ ਪਾ ਦਿੰਦੇ ਨੇ। ਕਿੰਨੀ ਮਾਂ ਪਿਓ ਨੂੰ। ਕਿੰਨੀ ਮਾਂ ਪਿਓ ਨੂੰ ਦੇਖੋ, ਉਦੋਂ ਮੁਸੀਬਤ ਪੈ ਗਈ ਹੁਣ।
ਅਰੇ ਪੱਪ ਪਤੰਗ ਰੰਗ ਕੱਟ ਜਾਂਦੀ ਤੇ, ਐਵੇਂ ਦੌੜਦੇ ਜਾਂਦੇ ਨੇ ਅੱਗੇ ਵੇਖਦੇ ਹੀ ਨੀ ਹੈ। ਕਿ ਬੰਨਾ ਹੈਗਾ ਨਹੀਂ ਹੈਗਾ, ਇੱਕ ਦੋ ਵਾਰੀ ਤੇ ਮੈਂ ਆਪਣੀ ਛੱਤ ਤੇ ਸ਼ਾਮ ਵੇਲੇ। ਐਵੇਂ ਵੇਖਦੀ ਵੀ ਤੇ ਦੋ ਇੱਕ ਦੋ ਵਾਰੀ ਤੇ ਮੈਂ ਬੱਚਿਆਂ ਨੂੰ ਰੋਕਿਆ ਮੈਂ ਕਿਹਾ ਸ਼ਾਂਤੀ ਰੱਖੋ। ਹੋਰ ਐਵੇਂ ਥੱਲੇ ਡਿੱਗ ਜਾਓਗੇ, ਲੱਤ ਬਾਂਹ ਟੁੱਟ ਜਾਏਗੀ ਆਂਟੀ ਪਤੰਗ ਦੇ ਦੋ ਪਰ। ਪਤੰਗ ਦੇ ਦੋ ਫੇਰ ਮੈਂ ਕਿਹਾ ਦੇ ਦਾਂਗੀ, ਮੈਂ ਕੀ ਕਰਨੀ‌ ਦ ਪਤੰਗ ਮੈਂ ਸਗੋਂ ਸਾਡੇ ਛੱਤ। ਤੇ ਆਉਂਦੀ ਏ ਕਿੰਨੀਆਂ ਪਤੰਗਾਂ ਮੈਂ ਬੱਚਿਆਂ ਨੂੰ ਐ ਵੀਂ ਦੇ ਦੇ ਦਿੰਦੀ ਹਾ।
ਸਾਡੀ ਛੱਤ ਤੇ ਵੀ ਆ ਜਾਂਦੀਆਂ ਨੇ, ਸਾਡੇ ਤੇ ਘਰ ਕੋਈ ਉੜਾਂਦਾ ਹੀ ਨੀ ਹੈਗਾ ਸਾਡੀ। ਤੇ ਐਵੇ ਚਾਹੁੰਦੀਆਂ ਨੇ।
ਹਾਂ ਹੁਣ ਬੱਚੇ ਵੱਡੇ ਜੋ ਹੋ ਬੱਚੇ ਵੱਡੇ ਜੋ ਹੋ ਜਾਂਦੇ ਨੇ ਫੇਰ।
ਸਾਡੇ ਤੇ ਐਵੇਂ ਜਾਂਦੀਆਂ ਪਤੰਗਾਂ ਗਿੱਲੀ ਹੋ ਜਾਏਗੀ, ਬਾਰਿਸ਼ ਵਿੱਚ। ਬੇਕਾਰ ਹੋ ਜਾਂਦੀਆਂ ਨੇ, ਸਾਡੇ ਤੇ ਉਡਾਉਂਦੇ ਨੀ ਹੈਗੇ, ਤੇ ਮੈਂ ਕਿਹਾ ਚਲੋ ਤੁਹਾਨੂੰ ਪੁੱਛਾਂ ਤੁਹਾਡੇ ਬੱਚੇ। ਪਤੰਗਾਂ ਉਡਾਉਂਦੇ ਨੇ? ਤੇ ਜਰਾ ਧਿਆਨ ਨਾਲ ਬੱਚਿਆਂ ਨੂੰ ਕਹਿਣਾ ਕਿ ਅਹ। ਹਾਂ ਬਚਾ ਕੇ। ਕਿਉਂ ਹੁਣ ਸ਼ੌਕ ਤੇ ਹੁੰਦਾ ਹੀ ਹੈ, ਵੈਸੇ ਐਕਸਰਸਾਈਜ਼ ਤੇ ਬੜੀ ਅੱਛੀ ਹੈ।
ਤੇ ਸਾਡੇ ਇੱਥੇ ਹੁੰਦਾ ਨਾ, ਰੱਖੜੀ ਦੇ ਕੋਲ ਉਡਾਉਂਦੇ ਨੇ। ਪੰਦਰਾਂ ਅਗਸਤ ਨੂੰ, ਹਾਂ ਤੇ। ਫੇਰ ਕਿਸੇ ਵੇਲੇ ਮਤਲਬ ਹੋਏ, ਵੀ ਸਾਰਾ ਦੇਖਾ ਦੇਖੀ ਮਨ ਕਰੇ ਤੇ ਕਿਸੇ ਵੇਲੇ। ਇੱਕ ਦੋ ਦਿਨ ਵਾਸਤੇ ਉਡਾ ਲੈਂਦੇ ਨੇ।
ਕੇ ਹੁਣ ਪੂਰੀ ਚੀਜ਼ ਨੀ ਹੈਗੀ, ਪਤੰਗ ਉੜਨਾ। ਬਹੁਤ ਅੱਛੀ ਐਕਸਰਸਾਈਜ਼ ਹੈਗੀ ਹੈ, ਫੁੱਲ ਬੋਡੀ ਦੀ ਐਕਸਰਸਾਈਜ਼ ਹੈਗੀ ਹੈ, ਤੇ ਇੰਨੀ। ਅੱਛੀ, ਅੱਖਾਂ ਦੀ ਵੀ ਐਕਸਰਸਾਈਜ਼ ਇਹ ਤੇ ਬੜੀ ਅੱਛੀ। ਬੜੀ ਅੱਛੀ ਐਕਟੀਵਿਟੀ ਹੈਗੀ ਆ। ਸਰੀਰ ਦਾ ਹਰ ਪਾਰਟ ਇਹਦੇ ਚ ਮਤਲਬ ਹੋ ਜਾਂਦਾ ਵੇ ਰਿਫਰੈਸ਼।
ਆ ਮੂਵਮੈਂਟ ਹੁੰਦੀ ਹੈ, ਸਭ ਨਾਲ ਸਾਇਆ ਤੇ ਹੈਗੀ।
ਲੱਤਾਂ ਨਾਲ ਵੀ ਉਧਰ ਉਧਰ ਬਾਵਾਂ ਦੀ ਵੀ ਹੋ ਜਾਂਦੀ ਐਕਸਰਸਾਈਜ਼ ਲੱਤਾਂ ਦੀ ਵੀ। ਅੱਖਾਂ ਦੀ ਵੀ ਹਰ ਚੀਜ਼ ਦੀ ਐਕਸਰਸਾਈਜ਼ ਬੜੀ ਤਕੜੀ ਹੈਗੀ ਆ।
ਹਾਂ ਆਹ ਬਸ ਜਰਾ ਸੇਫਟੀ ਨਾਲ ਕਰੋ, ਜਿਹੜਾ ਵੀ ਕੰਮ ਕਰੋ ਸੇਫਟੀ ਨਾਲ ਕਰੋ ਤੇ।
ਹਾਂ ਬਸ ਸੇਫਟੀ ਬਸ ਇਹ ਹਾਈ ਟੈਸ਼ਨ ਤਾਰਾਂ ਤੋਂ ਜਿਹੜਾ ਬਚ। ਬੱਚ ਕੇ ਤੇ।
ਹਾਂਜੀ, ਹਾਂਜੀ।
ਇਹ ਹੋਰ ਚਾਈਨੀਜ਼ ਮਾਂਜੇ ਤੋਂ ਬਚ ਕੇ ਜਿਹੜਾ ਆਪਣਾ ਕਰਨਾ ਚਾਹੀਦਾ ਹੈਗਾ? ਸਰ ਸਰਕਾਰ ਨੂੰ ਸਖਤ ਤੋਂ ਸਖ਼ਤ ਕਦਮ ਉਠਾਉਣੇ ਚਾਹੀਦੇ ਨੇ ਹੈ? ਕੰਮ ਕਰਨ ਵਾਸਤੇ ਤੇ ਹੋਰ ਹੋਰ ਇਹ ਵਾਲੇ ਮਾਂਝੇ ਨਾਲ ਤੇ ਪਕਸ਼ੀਆਂ ਨੂੰ ਵੀ ਬੜਾ ਨੁਕਸਾਨ ਹੁੰਦਾ ਜੇ।
ਹਾਂਜੀ ਹੁਣ ਤੇ ਵੈਸੇ ਕਿਸ-ਕਿਸ, ਕਿਹਨੂੰ-ਕਿਹਨੂੰ ਅਸੀਂ ਸਮਝਾ ਸਕਦੇ ਹਾਂ, ਅਸੀਂ ਕਹਿ ਆਪਣੇ ਘਰ ਤੋਂ ਹੀ ਅਸੀਂ ਸ਼ੁਰੂਆਤ ਕਰਾਂਗੇ ਨਾ ਤੇ ਤਾਂ ਹੀ ਕੁਛ ਹੋ ਸਕਦਾ।
ਵਿਚਾਰੇ ਬੇਜੁਬਾਨ ਪਕਸ਼ੀ ਹੁੰਦੇ ਨੇ, ਉਹ ਕੱਟੇ ਜਾਂਦੇ ਨੇ ਮਾਂਜੇ ਨਾਲ। ਟਕਰਾ ਕੇ ਮਰ ਜਾਂਦੇ ਨੇ।
ਹਾਂ ਬੜਾ ਹੀ ਖਤਰਨਾਕ ਇਹ ਮਾਂਝਾ ਹੈਗਾ ਹੈ, ਪਤਾ ਨੀ ਕਿਸ ਚੀਜ਼ ਦਾ ਬੰਦਾ ਵਖ? ਕੀ ਹੈਗਾ, ਪਲਾਸਟਿਕ ਏ ਘੀਵੇ
ਪਤਾ ਨੀ ਕਿਸ ਚੀਜ਼ ਦਾ ਬੰਨਿਆਂ ਦਾ, ਸਮਝ ਨੀ ਆਉਂਦੀ। ਕਿਸ ਚੀਜ਼ ਦਾ ਬਣਿਆ ਹੈ, ਜੋ ਇ ਇਝ ਇਨਸਾਨ ਕੀ ਪਕਸ਼ੀ ਕੀ ਹਰ ਇੱਕ ਚੀਜ਼ ਨੂੰ ਕਟ ਦਿੰਦਾ ਹੈ। ਇੰਨਾ ਖ਼ਤਰਨਾਕ ਮੰਜਾ ਹੈਗਾ ਆ ਅਤੇ ਹੁਣ ਬੰਦ ਕਰਨਾ ਚਾਹੀਦਾ, ਇਹਨਾਂ ਨੂੰ ਸਾਰੇ ਜਗ੍ਹਾ ਤੋਂ ਖਤਮ ਹੀ ਕਰ ਦੇਣਾ ਚਾਹੀਦਾ।
ਦੇਖੋ ਸਾਰੇ ਰਲ ਕੇ ਕੁਛ ਕਰਨਗੇ ਤੇ ਕੁੱਛ ਹੋਏਗਾ। ਕਿਸੇ ਇੱਕ ਦੇ ਜਾਣੇ ਨਾਲ ਕਰਨ ਨਾਲ ਕੁਛ ਨੀ ਹੋ ਸਕਦਾ। ਪਹਿਲੇ ਤੇ ਦੁਕਾਨ ਪਹਿਲੇ ਗ ਦੁਕਾਨਾਂ ਤੋਂ ਬੰਦ ਹੋਏ। ਅਗਰ ਬਾਏ ਚਾਂਸ ਦੁਕਾਨਾਂ ਤੋਂ ਵੀ ਬੱਚੇ ਲੈਣਦੇ ਨੇ, ਸਾਨੂੰ ਘਰਦਿਆਂ ਨੂੰ ਚਾਹੀਦਾ ਹੈ ਨਾ।
ਨਾ, ਉਸੇ ਵੇਲੇ ਹੀ ਉਹਨੂੰ, ਡਿਸਟ੍ਰੋਏ ਕਰ ਦੇਣਾ ਚਾਹੀਦਾ। ਖ਼ਤਮ ਕਰ ਦੇਣਾ ਚਾਹੀਦਾ। ਤੇ ਸਖਤ ਤੋਂ ਸਖਤ ਕਦਮ ਉਠਾਉਣੇ ਚਾਹੀਦੇ ਨੇ। ਦੁਕਾਨਾਂ ਵਾਲਿਆਂ ਨੂੰ ਭਾਰੀ ਫਾਈਨ ਲਗਾ ਦੇਣਾ ਚਾਹੀਦਾ। ਬ ਜਿੜੇ ਫਲ ਮਿਲੇਗਾ। ਉਹਨੂੰ। ਫਾਈਨ ਲੱਗੇਗਾ। ਆਪਣੇ ਆਪ ਹੀ ਨਹੀਂ ਕੋਈ ਯੂਜ ਕਰੇਗਾ ਇਸ ਚੀਜ਼ ਨੂੰ।
ਹਾਂ। ਬਸ ਉਹੀ ਨਾ ਥੋੜ੍ਹੀ ਦੇਰ ਦੇ ਇੰਜੋਏ ਵਾਸਤੇ ਤਾਂ ਦੇ ਵਿੱਚ ਲੋਕ ਆਪਣੀ ਜਾਨ ਨੂੰ ਜੋਖਮ ਵਿੱਚ ਜਾ ਪਾਉਂਦੇ ਨੇ ਬੱਚੇ। ਰੋ ਭੁਗਤਣਾ ਤੇ ਦੇਖੋ ਮਾਂ- ਪਿਓ ਨੂੰ ਕਿੰਨਾ ਦੁੱਖ ਹੁੰਦਾ ਕਿੰਨਾ।
ਕਿੰਨਾ। ਕਿੰਨਾ ਮੈਂ ਕਹਿੰਦੀ ਤੇ ਪਈ ਹਾਂ ਦੇਖੋ ਕਿੰਨਾ ਦੁੱਖ ਜਿਹੜੇ ਬੱਚਿਆਂ ਨੂੰ ਕਰੰਟ ਲੱਗ ਜਾਂਦੇ ਨੇ। ਚੀ ਮਾਂਜੇ ਨਾਲ ਕੱਟੇ ਜਾਂਦੇ ਨੇ। ਕਿੰਨਾ ਦੁੱਖ ਵਾਲੀ ਗੱਲ ਹੈਗੀ ਇਹ ਹੈ।
ਬਿਲਕੁਲ ਜੀ।
ਹਾਂ, ਹੋਰ ਸੁਣਾਓ ਹੋਰ ਠੀਕ ਹੈ। ਘਰ ਸਭ ਬੱਚੇ ਠੀਕ ਨੇ?
ਹਾਂਜੀ। ਸਭ ਠੀਕ ਨੇ ਵਧੀਆ। ਹਮ। ਬਣਾ ਲਈ ਰੋਟੀ, ਸਬਜ਼ੀ ਖਾ ਬੈਠੇਿਆ ਉ?
ਦਸ। ਹਾਂਜੀ। ਨਹੀਂ ਅਜੇ ਖਾਦੀ ਤੇ ਕਿਸੇ ਨੇ ਨੀ। ਅੱਜ ਚਿਕਨ ਕਹਿੰਦੇ ਸੀ। ਚਿਕਨ ਬਣਾਉਣਾ ਹੈ। ਚਿਕਨ ਹੀ ਬਣੇਗਾ।
ਚਲੋ ਹਾਂ, ਸੰਡੇ ਵ ਨਾ ਛੁੱਟੀ।
ਹਾਂ। ਐਤਵਾਰ ਬਣ ਜਾਂਦਾ ਨੋਨ ਵੈਜ ਥੋੜਾ ਬੱਚੇ ਖਾਂਦੇ ਨੇ।
ਚਲੋ ਜੀ, ਸਹੀ ਸਭ ਕੁਛ ਖਾਣਾ ਚਾਹੀਦਾ। ਜਿਹੜੇ ਖਾਂਦੇ ਨੇ ਖਾਣ ਹਾਂ।
ਕਦੋਂ ਮੋੜਿਆ ਬੱਚਿਆਂ ਨੂੰ ਜੋ ਖਾਣਾ ਖਾਓ।
ਹਾਂ, ਚਲੋ ਕੋਈ ਚੀਜ਼ ਖਾਣੀ ਤੇ ਹੈ ਹੀ ਹੈ ਨਾ ਬੱਚੇ ਜੇਹੜੀ ਚੀਜ਼ ਖਾਂਦੇ ਨੇ। ਹਮ।
ਚਲੋ ਠੀਕ ਹੈ। ਕਰਨੀ ਆ ਫੇਰ ਤੁਹਾਨੂੰ ਮੈਂ ਫੋਨ ਠੀਕ ਹੈ। ਜੀ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ।
ਪੱਕ ਕਿਣੀ ਜਾਂਦੀ ਪਾਈ। ਕੱ ਵੀ